ਹੈਲੋ, ਸ ਸਤਿ ਸ਼੍ਰੀ ਅਕਾਲ ਜੀ, ਹੋਰ ਦੱਸੋ ਘਰ ਪਰਿਵਾਰ ਵਧੀਆ?
ਹਾਂਜੀ- ਹਾਂਜੀ, ਵਧੀਆ ਤੁਸੀਂ ਸੁਣਾਓ?
ਬਸ, ਵਧੀਆ ਜੀ।
ਹੋਰ, ਕੀ ਕਰ ਰਹੇ ਸੀ?
ਬਸ ਫਰੀ ਹੈਗੇ ਆ ਜੀ, ਅੱਜ- ਕੱਲ
ਅੱਛਾ ਜੀ, ਕੀ ਗੱਲ?
ਹਾਂਜੀ
ਫਰੀ ਕਿਉਂ ਹੈਗੇ ਔ?
ਵੈਸੇ ਹੀ
ਅੱਛਾ, ਹੋਰ ਕਿੱਧਰ ਗਏ ਸੀੇ ਘੁੰਮਣ?
ਹਜੇ ਤੇ ਕਿੱਥੇ ਨੀ, ਗਏ ਜੀ ਘੁੰਮਣ, ਹੁਣ ਪਲੈਨ ਬਣਾਉਂਦੇ ਪਏ ਹਾਂ ਘੁੰਮਣ ਦਾ
ਅੱਛਾ- ਅੱਛਾ।
ਹਾਂਜੀ।
ਕਿਉਂ ਛੁੱਟੀਆਂ ਵਿਚ ਗਏ ਨੀ, ਕਿੱਧਰ ਘੁੰਮਣ?
ਅੱਛਾ ਛੁੱਟੀਆਂ 'ਚ ਕਹਿ ਰਹੇ ਹੋ? ਛੁੱਟੀਆਂ 'ਚ ਤਾਂ ਗਿਆ ਸੀ ਨਾ ਅੰਮ੍ਰਿਤਸਰ
ਅੱਛਾ। ਹਾਂਜੀ, ਅਸੀਂ ਉਧਰ ਗਏ ਸੀ, ਦੇਹਰਾਦੂਨ ਗਏ ਸੀ ਜੀ ਅਸੀਂ
ਅੱਛਾ- ਅੱਛਾ, ਘੁੰਮਣਾ ਤਾਂ ਜ਼ਰੂਰੀ ਹੈਗਾ ਵੇਖੋ ਜੀ।
ਹਾਂਜੀ ਦੇਖੋ ਜ ਮੌੋਕਾ ਹੁੰਦਾ ਫੇ ਛੁੱਟੀਆਂ ਵਿੱਚ ਬਈ ਛੋਟੀਆਂ ਵਿਚ ਬੰਦਾ ਚਲਾ ਜਾਂਦਾ ਹੈਗਾ ਵੇ ਵੈਸੇ ਤਾਂ ਨਿਕਲਣ ਨੀ ਹੁੰਦਾ ਹੈਗਾ ਘਰੋਂ
ਸਹੀ ਗੱਲ ਏ ਕੰਮ ਹੀ ਬੜੇ ਨੇ ਜੀ ਘੱਰ ਦੇ
ਹਾਂਜੀ -ਹਾਂਜੀ।
ਇਹ ਤੇ ਕੰਮ ਛੱਡ ਕੇ ਜਾਣਾ ਪੈਂਦਾ ਕੁਮਣ। ਨਹੀਂ ਤੇ, ਕੰਮ ਤੇ ਖਤਮ ਹੀ ਨਹੀਂ ਹੁੰਦੇ, ਕਦੀ ਹਾਂਜੀ।
ਕੰਮ ਤੇ, ਇਹ ਕੰਮ ਛੱਡੋ, ਦੂਜਾ ਕੰਮ ਤਿਆਰ ਹੋ ਜਾਂਦਾ ਵੇ।
ਬਿਲਕੁਲ ਜੀ।
ਮਾਲਿਕ ਨੇ ਰਾਤ ਬਣਾਈ ਏ ਸ਼ੁਕਰ ਕਰਨੇ ਆ ਆਪਾਂ ਤੇ ਰਾਤ ਬੀ ਥੋੜ੍ਹਾ ਆਰਾਮ ਤਾਂ ਮਿਲਦਾ ਹੈਗਾ ਨਾ।
ਬਿਲਕੁਲ ਜੀ।
ਹਾਂਜੀ ਹੋਰ ਅੰਮ੍ਰਿਤਸਰ ਗੁਰਦੁਆਰੇ ਗਏ ਸੀ।
ਹਾਂਜੀ-ਹਾਂਜੀ ਗੋਲਡਨ ਟੈਂਪਲ ਗਿਆ ਸੀ ਕੁਮਣ।
ਅੱਛਾ-ਅੱਛਾ। ਵਧੀਆ ਜਗ੍ਹਾ ਹੈਗੀ ਏ।
ਬਹੁਤ ਵਧੀਆ ਜਗ੍ਹਾ ਜੀ।
ਅੱਛਾ ਜੀ।
ਉੱਥੋਂ ਦੇ ਉੱਥੋਂ ਟੂਰਿਸਟ ਵੀ ਆਉਂਦੇ ਨੇ ਬਾਹਰੋਂ
ਅੱਛਾ-ਅੱਛਾ ਅਸੀ ਕਧਰ ਕਦੇ ਗਏ ਨੀ ਹੈਗੇ ਨਾ ਇਸ ਕਰਕੇ।
ਅੱਛਾ ਤੁਸੀਂ ਗ ਤੁਸੀਂ ਨੀ ਗਏ ਕਦੀ।
ਨਾ-ਨਾ। ਮੇਰੀ ਬਹਿਣ ਗਈ ਜਾਂਦੀ ਹੈਗੀ ਏ, ਉਹ ਕਹਿੰਦੀ ਵੀ ਸੀ ਵੈਸੇ ਅੰਮ੍ਰਿਤਸਰ ਜਾ ਦੇਖ ਵੇਖ ਜਾ ਕੇ ਦੇਖ ਤਾਂ ਸਹੀ ਪੱਲੇ ਇੱਕ ਵਾਰੀ ਜਾ ਤੇ ਸਹੀ।
ਉਹੀ ਤੇ ਉਹੀ ਤੇ ਬਹੁਤ ਵਧੀਆ ਜੀ।
ਅੱਛਾ-ਅੱਛਾ ਜਾ ਕੇ ਹੀ ਪਤਾ ਚੱਲਦਾ ਹੈਗਾ ਨਾ।
ਉਹ ਤੇ ਹੈ ਈ ਏ ਜੀ।
ਹਾਂਜੀ। ਹੋਰ ਹਾਂਜੀ। ਵਧੀਆ ਜੀ ਵਧੀਆ ਹੋਰ
ਬਸ ਵਧੀਆ ਹਾਂਜੀ ਹਾਏ ਤੇ ਹੁਣ ਜਾਣਾ ਹੈ ਹੋਰ- ਹੋਰ ਕਿੱਥੇ ਨੀ ਗਏ।
ਅੱਛਾ-ਅੱਛਾ-ਅੱਛਾ। ਅਸੀਂ ਦੇਹਰਾਦੂਨ ਗਏ ਸੀ ਅਸੀਂ ਦੇਹਰਾਦੂਨ ਤਾਂ ਬਹੁਤ ਅੱਛੀ ਸੰਸਦਧਾਰਾ ਹੈ, ਗੁੱਚੂ ਪਾਣੀ ਹੈ। ਮਾਲ ਦੇਵਤਾ ਹੈਗੀ ਏ। ਮਤਲਬ ਅੱਛੀ ਜਗ੍ਹਾ ਹੈਗੀ ਏ।
ਅੱਛਾ-ਅੱਛਾ।
ਹਾਂਜੀ।
ਨਹੀਂ ਉਹ ਘੁੰਮਣਾ ਤਾਂ ਜ਼ਰੂਰੀ ਹੈ ਵੇਖੋ।
ਹਾਂਜੀ-ਹਾਂਜੀ। ਘੁੰਮਣਾ ਵੀ ਜ਼ਰੂਰੀ ਏ ਕੰਮ ਵੀ ਜ਼ਰੂਰੀ ਏ। ਟੈਮ ਨਿਕਲ ਕੇ ਜਾ ਜਾਓ ਤਾਂ ਹੀ ਜਾਇਆ ਜਾਂਦਾ ਵੇ ਵੈਸੇ ਨਾ ਵੇਲੇ ਹੋ ਬੰਦਾ ਨਾ ਜਾ ਜਾਇਆ ਜਾਂਦਾ ਵੇ।
ਬਿਲਕੁਲ ਜੀ ਸਹੀ ਗੱਲ ਏ। ਅੱਜ-ਕੱਲ੍ਹ ਤਾਂ ਦੇਖੋ ਜੀ ਗਰਮੀ ਇੰਨੀ ਪੈ ਰਹੀ ਏ ਕਿ ਬੰਦਾ ਕੋਈ ਮਨ ਨੀ ਕਰਦਾ ਕਿਧਰ ਘੁੱਮਣ ਦਾ ਜ਼ਿਆਦਾ
ਹਾਂਜੀ-ਹਾਂਜੀ। ਗਰ ਹੁਣ ਤਾਂ ਮੌਸਮ ਦੇਖੋ ਠੀਕ ਹੈਗਾ। ਦੋ-ਤ੍ਰੈ ਦਿਨ ਹੋ ਗਏ ਨੇ ਮੌਸਮ ਸਹੀ ਹੈਗਾ।
ਨਹੀਂ ਜੀ ਪਹਿਲੇ ਤਾਂ ਵੇਖੋ ਕਿੰਨੀ ਗਰਮੀ ਪੈ ਰਹੀ ਸੀ।
ਹਾਂਜੀ-ਹਾਂਜੀ-ਹਾਂਜੀ-ਹਾਂਜੀ-ਹਾਂਜੀ-ਹਾਂਜੀ-ਹਾਂਜੀ।
ਉਹੀ ਤੇ ਵੈਦਰ ਬਹੁਤ ਜਿਆਦਾ ਖ਼ਰਾਬ ਹੋਇਆ ਦਾ
ਹਾਂਜੀ ਇਹ ਦੋ ਮਹੀਨੇ ਤਾਂ ਹੁੰਦਾ ਹੀ ਏ ਐਵੇਂ ਦਾ ਹੀ ਹੁੰਦਾ ਮੌਸਮ।
ਹਾਂ ਸਹੀ ਗੱਲ ਏ।
ਹਾਂਜੀ-ਹਾਂਜੀ। ਫਿਰ ਦੋ ਮਹੀਨੇ ਬਾਅਦ ਥੋੜ੍ਹਾ ਜਿਆ ਠੰਡਕ ਪੈਂਦੀ ਜੇ। ਅਗਲੇ ਮਹੀਨੇ ਦੇਖੋ ਯਾਂ ਤੇ ਥੋੜਾ ਮੋਸਮ ਸਹੀ ਹੋ ਜੇਗਾ।
ਅੱਛਾ, ਅੱਛਾ।
ਹਾਂਜੀ, ਹਾਂਜੀ।
ਵਦੀਆ ਜੀ ਠੰਢਾ ਹੋਨਾ ਚਾਈਦਾ ਨੀ ਤੇ, ਬੋਤ ਬੁਰਾ ਹਾਲ ਹੁੰਦਾ ਗਰਮੀ ਨਾਲ ਤੇ
ਤਾੰਗ ਕਰਦੀ ਹੈਗੀ ਗਰਮੀ ਚ ਤਾਂ ਬੋਤ ਜੈਦਾ।
ਸਈ ਗਾੱਲ ਏ ਜੀ, ਓ ਪਤਾ ਕੀ ਹੈਗਾ ਜੀ, ਲੋੜ ਬੜਾ ਪੈਂਦਾ ਨਾ। ਬਿਜਲੀ ਤੇ, ਏਸੀ ਲੋਕਾਂ ਦੇ ਤੇਨ, ਤੇਨ ਚੱਲਦੇ ਨੇ ਏਕ ਘਾੱਰ ਚ
ਹਾਂਜੀ, ਹਾਂਜੀ, ਓ ਤਾ ਹੈਈ, ਫੇਰ ਐਸੀ ਬਿਨਾਂ ਫੇਰ ਨੀਂਦਰ ਵੀ ਤਾਂ ਨੀ ਆਂਦੀ ਹੈਗੀ ਬੱਚੇ
ਨਾ ਜੀ ਨਾ, ਬਿਲਕੁਲ ਜੀ ਅਗਰ ਜੈਂਵੇ ਲਾਈਟ ਗਈ ਬੱਚੇ ਨੀਂਦ ਖੁੱਲ ਜਾਨੀ ਏ।
ਹਾਂਜੀ, ਹਾਂਜੀ। ਬੱਚੇ ਈ ਆਪਨੇ, ਆਪਨੇ ਈ ਨੀਂਦ ਖੁੱਲ ਜਾਂਦੀ ਹੈਗੀ ਨੀਂਦ ਪੂਰੀ ਹੋਂਦੀ ਹੈਗੀ ਐ ਏ ਨੀੰਦ ਤਾਂ ਪੂਰੀ ਹੰ ਜਾਂਦੀ ਹੈਗੀ ਨਾ।
ਬਿਲਕੁਲ ਜੀ।
ਹਾਂਜੀ।
ਬਾੱਸ ਐ ਈ ਹੈਗਾ ਜੀ, ਗਰਮੀ ਬੋਤ ਹੈਗੀ ਏ।
ਹਾਂਜੀ, ਹਾਂਜੀ। ਦੇਖੋ ਬਰਸਾਤਾਂ ਆਗੀ ਤੇ ਫੇਰ ਥੋੜਾ ਮੋਸਮ ਠੀਕ ਏ ਗੁੰਬਸ ਜੀ ਹੋ ਜਾਂਦੀ ਹੈਗੀ ਨਾ ਪਸੀਨੇ ਵਾਲੀ ਗੁੰਮਸ ਜੀ ਹੋ ਜਾਂਦੀ ਏ ਚ ਲੱਗਦਾ ਏ ਸਰੀਰਚ, ਹਾਂਜੀ।
ਜੇੜਾ ਗੋਮ ਬਨ ਜਾਂਦਾ ਨਾ
ਹਾਂਜੀ, ਹਾਂਜੀ।
ਓ ਬੜੀ ਗੰਦੀ ਚੀਜ਼ ਏ।
ਹਾਂਜੀ।
ਬਾੱਸ ਐਈ ਹੈਗਾ ਜੀ, ਗਰਮੀ ਤੇ ਤਾਂਨ ਪਤੈ ਇੰਡੀਆ ਚ ਪੈਂਦੀ, ਪੈਂਦੀ ਏ ਬੋਤ ਜੈਦਾ।
ਹਾਂਜੀ, ਹਾਂਜੀ।
ਓ ਏਸ ਤਲ, ਜੈਵੇਂ ਬਾਰਅਲੇ ਦੇਸ਼ ਹੈਗੇ ਨਾ ਓ ਵਦੀਆਨ।
ਹਾਨ ਹਾਂਜੀ, ਹਾਂਜੀ, ਓ ਤਾ ਹੈਈ।
ਓਵੀ ਓਥੇ ਗਰਮੀ ਪੈਂਦੀ ਨੀ ਜੀਲ ਜੈਦਾ, ਅਗਰ ਓਥੇ ਹੋਂਦੀ ਵੀ ਏ ਨਾ ਅਠਾਈ, ਉਨੱਤੀ ਡਿਗਰੀ ਤੋ ਉਪਰ ਨੀ ਹੁੰਦਾ ਟੈਂਪਰੇਚਰ
ਹਾਂਜੀ, ਹਾਂਜੀ। ਹੋਨ ਐ ਵੇਖੋ ਦੇਰਾਦੁਨ ਸ਼ੈਰ ਹੈ ਵਦੀਆ ਵੇ, ਹੇਕ ਮੇਂਟੇ ਚ ਮੋਸਮ ਕਿਵੇਂ ਦਾ ਕਿਦਾਂ ਦਾ ਹੋ ਜਾਂਦਾ ਵੇ ਕਿਵੇਂ, ਏਕ ਮੇਂਟ ਚ ਕਿਦਾਂ ਦਾ ਹੋ ਜਾਂਦਾ ਵੇ ਏਕ ਮੇਂਟ‌ ਬਰਸਾਤ ਮੇਂਟ ਧੁ ਨਿਕਲ ਜਾਂਦੀ ਹੈਗੀ ਏ। ਅੱਛਾ ਏ। ਹਾਂਜੀ‌ ਹਾਂਜੀ ਹਾਂਜੀ, ਹਾਂਜੀ ਹਾਂਜੀ। ਏਸ ਕਾਰਕੇ ਤਾਂ ਕੈਰੀ। ਹਾਂਜੀ, ਹਾਂਜੀ। ਅਸੀ ਤਾ ਬੱਚੇਆਂ ਨੂੰ ਉੱਧਰ ਈ ਲੈਗੇ ਸੀ, ਮਤਲਬ ਏਦੇ ਸੰਸਧਾਰਾ ਵਗੈਰਾ ਅਸੀ ਓਧਰ ਈ ਲੈਗੇ ਸੀ ਬੱਚੇਆਂ ਨੂੰ
ਚਲੋ ਵੜੀ ਭੈਂਜੀ, ਬੱਚੇਆਂ ਨੂੰ ਵੀ ਘੁੰਮਨਾ ਚਾਈਦਾ।
ਬੱਚੇ ਕੈਂਦੇ ਨੇ ਛੁੱਟੀਆ ਚ ਲੈ ਚੱਲੋ ਕਿਦਰ ਘੁੰਮਾਨ
ਹਾਂ, ਛੁੱਟੀਆਂ ਵੀ ਹੁੰਦੀ ਏਸ ਵਾਸਤੇ ਵੇਚ, ਘੋਮ ਫੇਰ ਆਂਦਾ ਬੰਦਾ
ਹਾਂਜੀ, ਹਾਂਜੀ।
ਬਾੱਸ ਐਈ ਹੈਗਾ ਜੀ, ਘੁੰਮਨਾ ਫਿਰਨਾ ਚਾਈਦਾ ਜੈਦਾ ਤੋਂ ਜੈਦਾ ਕਯੋਂਕਿ ਬੰਦੇ ਦਾ ਮਾਇੰਡ ਫਰੈਸ਼ ਰੈਂਦਾ ਜੈਦਾ, ਬੰਦਾ ਏਕ ਵਾਰੀ ਕੋਮ ਆਏ, ਵਦੀਆ ਓਨ ਲੱਗਦਾ ਕੀ ਚੱਲ ਕੋਮ ਆਏ ਆ।
ਹਾਂਜੀ, ਹਾਂਜੀ, ਹਾਂਜੀ।
ਹੋਰ ਤੁਸੀ ਕਿੱਥੇ ਨੀ ਗਏ, ਤੁਸੀ ਨੀ ਗਏ, ਤੁਸੀ‌ ਤਾਂ ਤੁਸੀ ਨੀ ਬਨਾਯਾ ਕਿੱਥੇ ਦਾ ਪਲੈਨ
ਬਾੱਸ ਗਏ ਸੀ ਆਗੇ ਬੱਚੇ ਫੇਰ ਨਈ, ਨਈ ਹੁਨ ਤਾ ਮੁਸ਼ਕਿਲ ਹੈਗੀ ਕਉਂਕਿ ਬੱਚੇਆਂ ਦੇ ਸਕੂਲ ਨੇ, ਟੂਸ਼ਨ ਨੇ, ਹੋਨ ਪੇਪਰ ਸ਼ੁਰੂ ਹੋ ਜਾਨਗੇ ਇਸੀ ਵਾਸਤੇ ਫੇਰ
ਹਾਂ, ਸਈ ਗਾੱਲ ਏ। ਸਈ ਗਾੱਲ ਹੈਲੋ।